ਸਤਿ ਸ਼੍ਰੀ ਜੀ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਹੈ।
ਵਧੀਆ-ਵਧੀਆ ਹੋਰ ਤੁਸੀਂ ਦੱਸੋ ਕੀ ਹਾਲ ਚਾਲ ਹੈ।
ਕੁਛ ਨੀ ਬਸ ਡਿਨਰ ਦੀ ਤਿਆਰੀ ਕਰ ਰਹੀ ਸੀ। ਹਾਂ ਹਾਂਜੀ-ਹਾਂਜੀ ਤੁਸੀਂ ਕਰ ਰਹੇ।
ਕੁਛ ਨੀ ਅਲਮੀਰਾ ਵਗੈਰਾ ਸੈੱਟ ਕਰ ਰਹੀ ਆਂ।
ਅੱਛਾ
ਹਾਂ। ਅਲਮੀਰਾ ਵਗੈਰਾ ਸੈਟ ਕਰਦੇ ਪਏ ਸੀ। ਸਮਾਨ ਵਗੈਰਾ ਰੱਖਦੀ ਪਈ ਸੀ ਬੱਚਿਆਂ ਦੀ ਬੁੱਕ ਕਸ ਵਗੈਰਾ ਸੈਟ ਕਰਨੀਆ ਸੀ।
ਹਾਂਜੀ
ਤੇ ਬਸ ਉਹੀ ਉਹ ਕੰਮ 'ਚ ਲੱਗੇ ਦੇ ਆ ਤੁਸੀਂ ਸੁਣਾਓ।
ਬਸ ਭੈਣ ਜੀ ਠੀਕ ਹਾਂ ਰੋਟੀ ਰਟੀ ਦੀ ਤਿਆਰੀ ਕਰਦੇ ਪਏ ਅਸੀਂ ਵੀ
ਅੱਛਾ ਹਾਂ ਮੈਂ ਵੀ ਕਰਾਂਗੀ ਹੁਣ
ਇਡਲੀ ਸਾਂਬਰ ਬਣਾ ਰਹੇ ਆਂ। ਹਾਂਜੀ-ਹਾਂਜੀ ਆ ਜਾਓ ਭੈਣ ਜੀ ਆ ਜਾਓ।
ਆਵਾਂਗੀ-ਆਵਾਂਗੀ ਮ ਜ਼ਰੂਰ ਆਵਾਂਗੀ।
ਹੋਰ ਸੁਣਾਓ।
ਹੋਰ ਸਭ ਵਧੀਆ ਹੋਰ ਤੁਸੀਂ ਸੁਣਾਓ।
ਬਸ ਕੁਛ ਨਹੀਂ ਇਡਲੀ ਦੀ ਤਿਆਰੀ ਕਰਦੇ ਸੀ ਹੁਣ ਇਡਲੀ ਉਡਲੀ ਬਣਾਉਣੀ ਹੈ‌। ਸਾਂਬਰ ਉਂਬਰ ਤਰਿਆ ਤਾਂ ਇਡਲੀ ਦਾ ਮਿਕਸਅਪ ਰੈਡੀ ਕੀ ਕੀਤਾ।
ਅੱਛ ਅੱਛਾ-ਅੱਛਾ ਵਧੀਆ-ਵਧੀਆ ਬਹੁਤ ਵਧੀਆ
ਹੋਰ ਤੁਸੀਂ ਕੀ ਕਰਦੇ ਹੋ।
ਕੁਛ ਨ ਬਸ ਸਫ਼ਾਈ 'ਚ ਲੱਗੇ ਦੇ ਹਾਂ। ਬਣਾਵਾਂਗੇ ਡਿਨਰ ਵੀ ਤਿਆਰ ਕਰਾਂਗੇ ਮੈਂ
ਅੱਛਾ-ਅੱਛਾ ਅੱਜ ਕੀ ਬਣਾਣਾ ਤੁਸੀਂ ਡਿਨਰ 'ਚ
ਅਸੀਂ ਅੱਜ ਅਸੀਂ ਨਾ ਸਵੇਰੇ ਬੜਾ ਹੈਵੀ ਬਣਾ ਲਿਆ ਸੀ। ਪਾਓ ਭਾਜੀ ਬਣਾਈ ਸੀ। ਤੇ ਹੁਣ ਅਸੀਂ ਸੋਚਿਆ ਕਿ ਹਲਕੀ-ਫੁਲਕੀ ਦਾਲ ਦੂਲ ਬਣਾ ਲੋੋ।
ਅੱਛਾ-ਅੱਛਾ ਵਧੀਆ ਹੈ। ਕਿਹੜੀ ਦਾਲ ਬਣਾਓਗੇ ਭੈਣਜੀ। ਅੱਛਾ ਮੁੰਗੀ ਦੀ ਦਾਲ
ਹਾਂਜੀ-ਹਾਂਜੀ ਦਾਲ ਅਸੀਂ ਮਤਲਬ ਇਹ ਇੱਕ ਸਾਥ ਹੀ ਬਣਾ ਲੈਂਦੇ ਹਾਂ ਜਿੱਦਾਂ ਦਾਲ ਜਿੱਦਾਂ ਤਰੀ ਦਾ ਹੁੰਦਾ ਨਾ। ਦਾਲ ਧਰ ਕੇ ਉਹਦੇ ਵਿੱਚ ਹੀ ਤੜਕ ਵਧੀਆ ਤਰ੍ਹਾਂ ਲਾ ਦ ਲਾ ਦਿੰਦੇ ਆ ਅੱਛੀ ਤਰਾਂ ਤੜਕਾ ਮਲ ਆ ਤਾਂ ਤੇ ਸੈਪਟ ਕਰਕੇ ਆ ਵਧੀਆ ਤਰ੍ਹਾਂ
ਅੱਛਾ ਜੀ ਹੋਰ ਸੁਣਾਓ ਭੈਣ ਜੀ।
ਹੋਰ ਵਧੀਆ-ਵਧੀਆ
ਹੋਰ-ਹੋਰ ਕੀ ਕਰਦੇ ਭੈਣ ਜੀ ਹਾਂਜੀ।
ਹੋਰ ਮੈਂ ਪਾਰਲਰ ਖੋਲਿਆ ਜੇ ਨਵਾਂ ਆਨਾ।
ਅੱਛਾ ਤੁਸੀਂ ਕਿੱਥੇ ਓਪਨਿੰਗ ਕੀਤੀ ਹੈ ਨਿਊ ਖੋਲਿਆ।
ਮੈਂ ਹਾਂ ਘਰ ਦੇ ਕੋਲ ਹੀ ਹੈ।
ਅੱਛਾ-ਅੱਛਾ ਕਿੰਨਾ ਟਾਈਮ ਹੋ ਗਿਆ।
ਇਹ ਹੁਣੇ ਹੋ ਗਏ ਆ ਦੋ ਮਹੀਨੇ ਹੋ ਗਏ ਆ।
ਅੱਛਾ ਟੂ ਮੰਥ ਹੋ ਗਏ ਨੇ।
ਹੂੰ ਹੋ ਗਿਆ ਹਾਂ।
ਅੱਛਾ। ਕਿਸ ਨੇਮ ਤੋਂ ਹੈ ਪਾਰਲ ਮੈਮ।
ਏ। ਮੇਰੇ ਹੀ ਨਾਮ ਤੋਂ ਹੈ।
ਅੱਛਾ -ਅੱਛਾ, ਅੱਛਾ -ਅੱਛਾ। ਅੱਛਾ। ਹੋਰ ਸੁਣਾਓ, ਆਵਾਂਗੀ ਬਿਲਕੁਲ ਆਵਾਂਗੀ। ਹੂੰ
ਹਾਂ। ਆ ਨਾ ਜ਼ਰੂਰ।
ਹਾਂਜੀ। ਹੋਰ ਸੁ, ਹੋਰ ਸੁਣਾਓ।
ਹੋਰ ਦੱਸੋ ਬਸ ਹੁਣੇ ਟਿਊਸ਼ਨ ਵੀ ਪੜ੍ਹਾਵਾਂਗੀ ਮੈਂ, ਟਿਊਸ਼ਨ ਵੀ ਪੜ੍ਹਾਉਂਦੀ ਹੈਗੀ ਹੈ ਨਾ।
ਦਸ।
ਹਾਂ। ਟਿਊਸਨ ਲੈਂਦੀ ਹਾਂ ਮੈਂ।
ਅੱਛਾ। ਕਿੰਨਾ ਰੁਪਏ ਪਰਸਨ‌ ਵਨ ਪਰਸਨ ਕਿੰਨਾ ਹੈ, ਅੱਛਾ ਅੱਛਾ।
ਚਲੇ ਨਾਂ।
ਅੱਛਾ ਅੱਛਾ। ਵਧੀਆ ਐ, ਭੈਣ ਜੀ ਮੈਨੂੰ ਦੱਸਣਾ ਮੈਂ ਭੇਜਾਂਗੀ ਆਪਣੇ ਬੱਚਿਆਂ ਨੂੰ, ਤੁਹਾਡੇ ਪਾਰਲਰ ਦੇ ਕੋਲ ਹੀ ਹੈਗਾ? ਹਾਂ, ਪਾਰਲਰ ਦੇ ਕੋਲ ਐ। ਅੱਛਾ, ਨਾਲ ਹੀ ਹੈ ਅੱਛਾ। ਅੱਛਾ ਅੱਛਾ ਭੈਣ ਜੀ, ਕੋਈ ਨੀ ਮੈਂ ਆਵਾਂਗੀ ਆਪਣੇ ਬੱਚਿਆਂ ਨੂੰ ਭੇਜ ਦਾਂਗੀ ਮੈਂ।
ਹਾਂਜੀ ਹਾਂਜੀ ਜ਼ਰੂਰ।
ਹੋਰ ਕੀ ਕਰ ਰਹੇ ਭੈਣ ਜੀ?
ਹੋਰ ਸਭ ਵਧੀਆ। ਬਸ ਇਹੀ ਉ ਘਾਰਦੀਆਂ ਸਿਰ ਖਪਾਈਆਂ।
ਅੱਛਾ ਅੱਛਾ ਬੜਾ ਹਾਂ। ਸਾਰੇ ਜਾਣੇ ਜਾਏਗੇ। ਫੇਰ ਸਫ਼ਾਈਆਂ ਹੁੰਦੀਆਂ ਨੇ ਘਰ ਦੀਆਂ।
ਹਾਂ, ਬੱਚੇ ਬੜਾ ਖਲੇਰਾ ਪਾ ਜਾਂਦੇ ਆ।
ਅੱਛਾ। ਬੱਚੇ ਤੇ ਨਿਆਣੇ, ਇਦੇ ਹੀ ਕੱਢਦੇ ਹੁੰਦੇ ਨੇ ਸਾਰਾ ਖੇਰਾ ਪਾਉਂਦੇ ਰਹਿੰਦੇ ਨੇ।
ਆਹੋ। ਪੂਰਾ ਖਲੇਰਾ ਪਾਉਂਦੇ ਆ ਬੱਚੇ। ਖੇਲਦੇ ਰਹਿਣਗੇ-ਖੇਲਦੇ ਰਹਿਣਗੇ।
ਤੇ ਗਏ ਨੀ ਘੁੰਮਣ? ਹਲੇ ਜਾਵਾਂਗੇ ਪੇਕੇ, ਅੱਛਾ ਕੋਈ ਵਧੀਆ ਜੀ, ਅੱਛਾ। ਕੋਈ ਵਧੀਆ ਜਗ੍ਹਾ ਦੱਸੋ ਜਿੱਥੇ ਪਹਾੜ ਹੋੜਾ ਹੋਣ ਵਧੀਆ। ਜਿੱਥੇ ਗਏ ਨ ਹੋਵੋ ਤੁਸੀਂ, ਓਦਰ ਕੋਈ ਜਗ੍ਹਾ ਦੱਸੋ। ਮਨਾਲੀ ਘੁੰਮੇ ਆਓ। ਮਨਾਲੀ ਬਰਫ਼ ਪੈਂਦੀ ਹੋਣੀ ਉਥੇ,
ਹਾਂ।
ਅੱਛਾ। ਹਾਂਜੀ। ਹੋਰ ਸੁਣਾਓ, ਬੱਚੇ ਕੀ ਕਰ ਰਹੇ ਨੇ।
ਬੱਚੇ ਬਸ ਪੜ੍ਹਾਈ ਲੱਗੇ ਪੇ ਨੇ। ਸਕੂਲ ਖੁੱਲਣ ਗਏ। ਸਕੂਲ ਛੁੱਟੀਆਂ ਪਈ ਪੀਆ ਹੈ। ਬਿਲਕੁਲ
ਪੇਪਰ ਸਟਾਰਟ ਹੋ ਜਾਏ। ਹੂੰ, ਬੱਚਿਆਂ ਦੇ ਨਾਲ ਹੀ, ਤਰੀਕ ਨੂੰ ਇੱਕ-ਇੱਕ ਤਰੀਕ ਨੂੰ ਸਕੂਲ ਖੁੱਲਣੇ ਨੇ। ਦੋ ਨੂੰ ਉਹਨਾਂ ਦੇ ਬੱਚਿਆਂ ਦੇ ਇਗਜ਼ਾਮ ਨੇ, ਦੋ ਨੂੰ ਬੱਚਿਆਂ ਦੇ ਇਗਜਾਮ ਹੋ ਜਾਣੇ ਨੇ। ਹੁਣ ਬੱਚੇ ਕੀ ਕਰੇਂਗੇ, ਬੱਚੇ ਤਾਂ ਬੱਚੇ ਤਾਂ ਸੋਚਦੇ ਨੇ ਇੰਨੀਆਂ ਛੁੱਟੀਆਂ ਪਈਆਂ ਸਕੂ ਥੋੜੇ- ਥੋੜੋ ਦਿਨ ਦੀ ਹੋਰ ਪੈ ਜਾਏ।
ਹਾਂ। ਕਿਥੇ ਖੋਲਦੇ ਨੀ। ਉਹ ਕਰ ਦਿੰਦੀਆਂ ਨੇ ਨਾ। ਇੰਗਜ਼ਾਮ ਫਿਰ ਤਿਆਰ ਕਰੋ।
ਹਾਂਜੀ। ਉਹ
ਬਲਾਉਣਗੇ ਤੇ ਹਾਂਜੀ।
ਹੋਰ ਸੁਣਾਓ?
ਹੋਰ ਬਾਸ, ਹੋਰ ਵੀਰ ਜੀ ਆ ਗਏ?
ਵੀਰ ਜੀ ਆਏਂਗੇ ਨੋ ਸਾਡੇ ਨੋ ਆਂਦੇ ਨੇ।
ਅੱਛਾ।
ਹਾਂਜੀ, ਹ ਹਾਂਜੀ ਰਾਤੀ ਆਂਦੇ ਨੇ ਸਾਡੇ ਨੋ-ਨੋ ਕਦੇ ਸਾਡੇ ਨੋ ਦਸ ਵਜੇ ਤੱਕ ਆ ਜਾਂਦੇ ਨੇ, ਟੈਮ ਲੱਗਦਾ ਨਾ ਨੋਏੜਾ ਚੋ ਪਰ ਜਾਏ ਨੇ ਨਾ
ਅੱਛਾ-ਅੱਛਾ, ਸਾਡੇ ਤੇ ਅਪਨਾ ਈ ਬਿਜ਼ਨਸ ਹੈਗੈ।
ਅੱਛਾ, ਅਪਨਾ ਤੁਆਡਾ?
ਅੱਛਾ, ਬ੍ਰਾਸ ਦਾ ਬਿਜਨਸ ਹੈਗੈ ਤੁਹਾਡਾ। ਚਲੋ ਵਦੀਆ, ਤੁਸੀਂ ਬ੍ਰਾਸ ਚ ਕੀ-ਕੀ ਆਈਟਮ ਬਨਾਂਦੇ ਓ ਭੈਨ ਜੀ?
ਜਾੱਗ-ਜੁੱਗ ਬਣਾਂਦੇ ਹੈਗੇ ਆਂ।
ਅੱਛਾ-ਅੱਛਾ, ਜੱਗ ਵਗੈਰਾ ਬਣਾਂਦੇ ਏ ਓ ਅ ਇੱਕ ਕੋਪਰ ਦੀ ਬੋਟਲ ਵਗੈਰਾ ਵੀ ਚੱਲੀ ਆ ਮੈਂ ਸੁਣਦੀ ਵੇਖ।
ਕੋਪਰ ਦੀ ਹਾਂ, ਹਾਂ ਵੜੀ ਵਦੀਆ ਨੇ ਓ ਤੇ ਬੜੀ ਵਦੀਆ ਚਲਦੀਆ ਨ।
ਮੈਂ ਵੇਖੀ ਸੀ ਓਥੇ। ਕੋਪਰ ਦੇ ਜਾੱਗ, ਕੋਪਰ ਦੀ ਬੋਟਲ ਅ ਹਾਂਜੀ। ਜੀ, ਔਰ ਜ ਕੋਪਰ ਦੇ ਗਲਾਸ ਵੀ ਚੱਲਦੇ ਪਏ ਨੇ ਛੋਟੇ-ਛੋਟੇ।
ਹਾਂਜੀ-ਹਾਂਜੀ, ਬੜਾ।
ਹੈਗੇ ਨੇ, ਮੈਂ ਕੈਂਦੀ ਕਈ ਵਾਰ ਵੇਖੇਆ ਮੈਂ ਸੋਚਰੀ ਸੀ ਮੈਂ ਭੈਨਜੀ ਕਾੰਮ ਕਰਦੇ ਨੇ? ਅੱਛਾ ਤੁਆਡਾ ਐਕਸਪੋਰਟ ਦਾ ਐ ਅੱਛਾ-ਅੱਛਾ।
ਵਗੈਰਾ
ਅੱਛਾ-ਅੱਛਾ, ਬਾਰ ਜਾਂਦੈ ਅੱਛਾ-ਅੱਛਾ ਵਦੀਆ ਏ। ਆਜ-ਕਲ ਤੇ ਅਪਨਾ ਬਿਜ਼ਨਸ ਸਬ ਸੇ ਵਦੀਆ ਹੈਗੈ ਭੈਨ ਜੀ। ਜੋ ਪਤਾ ਕੀ ਏ ਇੱਥੇ ਧੱਕੇ ਖਾਨ ਆੱਜ ਕਾਰਜ ਹੈ, ਕਾੱਲ ਨਈ ਏ।
ਹਾਂ, ਅੱਜ ਹੈ ਕੱਲ ਨਈ ਏ, ਕੋਛ ਨੀ ਪਤਾ।
ਸਈ ਗਾੱਲ ਹੈਗੀ, ਓਈ ਆੱਜ ਦੇ ਟਾਈਮ 'ਚ ਮੰਗਾਈ ਐਨੀ ਬ ਬੱਚੇਆਂ ਦੇ ਸਕੂਲ ਫੀਸਾਂ ਈ ਨੀ ਮਾਣ, ਕਿੰਨੀਆਂ ਫੀਸਾਂ ਬੱਚੇਆਂ ਦੀਆਂ।
ਓਈ ਤੇ। ਮੈਂਗਾਈ ਬੜੀ ਏ, ਫੀਸਾ ਤੇ ਓ ਓ ਕਰੋ ਐ ਕਰੋ ਪੜਾਈ ਚ
ਹਾਂਜੀ ਭੈਨ ਜੀ। ਸਈ ਕੈਂਦੇ ਪਏ ਓ, ਹੋਰ? ਆਂਟੀ ਠੀਕ ਨੇ ਮੰਮੀ-ਡੈੜੀ ਠੀਕ ਨੇ?
ਸਬ ਵਦੀਆ, ਸਬ ਵਦੀਆ।
ਕਿੰਨੇ ਮੈਂਬਰ ਹੈਗੇ ਨੇ ਭੈਨ ਜੀ?
ਮੈਂਬਰ, ਮੇਰੀ ਫੈਮਲੀ 'ਚ ਐ ਛੇ ਲੋਗ ਹੈਗੇ ਆਂ ਆੱਪਾਂ, ਭਰਾ-ਭੈਨ ਤੇ, ਮੰਮੀ-ਡੈੜੀ।
ਅੱਛਾ-ਅੱਛਾ।
ਹਾਂ, ਹੋਰ ਬੱਚੇ ਮੇਰੇ।
ਅੱਛਾ-ਅੱਛਾ, ਚਲੋ ਵਦੀਆ ਹੈਗੈ ਫੈਮਲੀ ਪੂਰੀ ਹੈਗੀ ਏ।
ਛੋਟੀ ਸੀ ਫੈਮਲੀ ਏ ਵਦੀਆ। ਤਾਏ-ਚਾਚੇ ਦੇ ਵੀ ਆ ਜਾਂਦੇ ਨੇ ਫੇਰ।
ਕਜ਼ਨ ਵਗੈਰਾ ਵੀ ਆ ਜਾਂਦੇ ਨੇ। ਚਲੋ ਵਦੀਆ, ਕਜ਼ਨਾਂ ਬੱਚੇਆਂ ਦੇ ਨਾਲ਼ ਈ ਰੋਨਕਾਂ ਹੈਗੀਆਂ ਨੇ ਐਥੇ।
ਬੱਚੇਆਂ ਨਾਲ ਈ ਰੋਨਕਾ ਏ ਘ
ਕੱਠੇ ਮੇਲਦੇ ਰੈਨ, ਹੋਰ ਕੀ ਸਈ ਗਾੱਲ ਐ ਬੱਚੇਆਂ ਦੇ। ਐਈਓ ਪੇਆਰ ਹੋਨਾ ਵੱਡੇਆਂ ਦਾ ਆਸ਼ੀਰਵਾਦ ਹੋਂਦਾ ਬੱਚੇਆਂ ਤੇ। ਪੈਰੇਂਟਸ ਤੇ ਡਿਪੈਂਡ ਕਰਦੈ, ਪੈਰੇਂਟਸ ਕਿੱਦਾਂ ਬੱਚੇਆਂ ਨੂੰ ਸਿਖਾਂਦੇ ਨੇ। ਹੋਰ ਭੈਣੇ ਤੁਹਾਡੇ ਬੱਚੇ ਪੜ੍ਹਦੇ ਹੈਗੇ ਨੇ।
ਹਾਂਜੀ ਮੇਰੇ ਬੱਚੇ ਪੜ੍ਹਦੇ ਹੈਗੇ ਛੋਟੇ ਛੋਟੇ ਨੇ ਸੈਵਨਥ 'ਚ ਹੈ। ਔਰ ਇੱਕ
ਅੱਛਾ ਇੱਕ ਸੈਵਨ 'ਚ ਤੇ ਇੱਕ ਸਿਕਸ 'ਚ ਵਧੀਆ ਹੈ ਭੈਣ ਜੀ।
ਮੁੰਡੇ ਈ ਹੈਗੇ ਨੇ ਦੋਨੋ।
ਚਲੋ ਵਧੀਆ ਐ ਅੱਜ ਕੱਲ ਤੇ ਪੜ੍ਹਾਈ ਹੀ ਮਾਇਨੇ ਰੱਖਦੀ ਐ।
ਪੜ੍ਹਾਈ ਬੜੀ ਮਾਇਨੇ ਬੱਚੇ ਕੁਛ ਬਣ ਜਾਣ ਨਾ।
ਪੜ੍ਹ ਪੜ੍ਹ ਲਿਖਕੇ ਨਾ ਆਪਣੇ ਮਾਂ ਪਿਓ ਦਾ। ਨਾਮ ਰੋਸ਼ਨ ਕਰ ਦੇਣ ਇਹ ਬੜਾ ਹੁੰਦਾ ਹੈ। ਆਪਣੇ ਪੈਰ ਸਟੈਂਡ। ਤੇ ਹੋ ਜਾਣ ਬੱਚੇ।
ਹੂੰ ਪੜ੍ਹਾਈ ਬਹੁਤ ਮਾਇਨੇ ਰੰਦੀ ਹੈ ਜੋ ਸਕਿਲਸ ਨੇ ਨਾ ਬੱਚੇ ਨੂੰ ਸਕਿਲਸ ਆਣੀ ਚ
ਹਾਂਜੀ ਹਾਂਜੀ ਪਤਾ ਚੱਲਿਆ ਹਾਂਜੀ ਹਾਂਜੀ ਤਾਂ ਹੀ ਪਤਾ ਚੱਲਦਾ ਬੱਚਿਆਂ ਨੂੰ ਪੜ੍ਹਾਈ ਦੇ ਬਾਰੇ ਕੀ ਏ ਕੀ ਨਹੀਂ
ਹਾਂਜੀ ਹਾਂਜੀ ਇਹ ਤਾਂ ਹੈ ਹੋਰ ਸਭ ਵਧੀਆ
ਹੋਰ ਕੀ ਕਰਦੇ ਵ ਤੁਹਾਡੇ ਆ ਗਏ ਵੀਰ ਜੀ ਹਸਬੈਂਡ ਤੁਹਾਡੇ ਆ ਗਏ ਨੇ
ਹਾਂਜੀ ਹਾਂਜੀ ਆ ਗੇ ਨੇ ਬਿਜਨਸ ਐ ਨਾ ਹਨ ਤੇ ਘਰ ਚ ਨੇ ਫਿਰ ਫੈਕਟਰੀ ਹੈਗੀ ਹੈ ਘਰ ਥੱਲੇ ਉੱਪਰ ਅਸੀਂ ਰਹਿੰਦੇ ਹਾਂ ਥੱਲੇ ਫੈਕਟਰੀ ਹੈਗੀ ਐ
ਅੱਛਾ ਅੱਛਾ ਵਧੀਆ ਹੋਰ ਆ ਜਓ ਗੋਲਗੱਪੇ ਖਾ ਲੋ ਮੰਗਵਾਏ ਨੇ ਬਲਿੰਕ ਔਡਰ ਕੀਤਾ ਐ ਬੱਚਿਆਂ ਨੇ
ਹਾਂਜੀ ਹਾਂ ਹਾਂ ਵਧੀਆ ਹੋਰ ਸਭ ਵਧੀਆ ਹੋਰ ਹੋਰ ਘਰ ਸਭ ਵਧੀਆ
ਹੋਰ ਦੱਸੋ ਮੈਂ ਕਹਿੰਦੀ ਸੀ ਕਿ ਨਾ ਮੈਂ ਤੁਸੀਂ ਸਟੱਡੀ ਕੀਤੀ ਹੋਣੀ ਐ ਹਨਾ ਭੈਣਜੀ
ਹਾਂ
ਚਲੋ ਭੈਣ ਜ ਮੈਂ ਹੁਣੇ ਨਾ ਤੁਹਾਨੂੰ ਕਰਦੀ ਆਂ ਥੋੜ੍ਹੀ ਦੇਰ ਬਾਅਦ ਫੋਨ ਫੋਨ ਆ ਬਿਜੀ ਹੈਗੀ ਆ ਮੈਂ ਹਜੀ ਚੰਗਾ ਭੈਣਜੀ
ਠੀਕ ਐ ਠੀਕ ਐ